ਹੈਲੋ, ਹਾਂਜੀ।
ਸਤਿ ਸ਼੍ਰੀ ਅਕਾਲ ਜੀ, ਠੀਕ ਹੋ?
ਹਾਂਜੀ-ਹਾਂਜੀ ਵਧੀਆ ਹੋਰ ਕੀ ਹਾਲ- ਚਾਲ?
ਵਧੀਆ-ਵਧੀਆ ਤੁਸੀਂ ਦੱਸੋ ਤੁਸੀਂ ਠੀਕ ਹੋ?
ਹਾਂਜੀ-ਹਾਂਜੀ, ਵਧੀਆ-ਵਧੀਆ ਹੋਰ ਕੀ, ਕੀ। ਕੀ ਕਰਦੇ ਸੀਗੇ? ਕਰ ਲਿਆ ਕੰਮ ਫੇਰ।
ਬਸ ਜੀ, ਕੰਮ- ਕੁਮ ਕਰਕੇ। ਰੋਟੀ ਵਗੈਰਾ ਖਾ ਕੇ ਵਿਹਲੇ ਹੋਏ ਆ।
ਅੱਛਾ- ਅੱਛਾ ਮੇਰੇ ਤੇ ਹਜੇ ਰੋਟੀ ਬਣਨੀ ਨੀ, ਅੱਜ ਅਸੀਂ ਲੇਟ ਹੋ ਗਏ ਸੀਗੇ। ਤੇ ਸਾਰੇ ਗਏ ਹੋਣ। ਇਹ ਸਾਰੇ ਨਾ ਗਏ ਹੋਏ ਸੀ, ਕਿ ਘੁੰਮਣ ਫਿਰਨ ਕਿਧਰੇ ਨਾ। ਤੇ ਫੇਰ ਇਸ ਕਰਕੇ ਰੋਟੀ ਲੇਟ ਹੋ ਗਈ, ਬੱਚੇ ਗਏ ਹੋਏ ਸੀ ਸ- ਸਾਰੇ ਇਹ ਵੀ ਗਏ ਹੋਏ ਸੀ ਨਾਲ ਮੈਂ ਘਰ ਹੀ ਸੀ, ਮੈਂ ਕਿਹਾ ਮੈਂ ਨੀ ਜਾਣਾ ਇੰਨੀ ਗਰਮੀ ਚ। ਇੰਨੀ ਹੋ ਰਹੀ ਹੈ। ਫੇਰ ਹੁਣੇ ਈ ਆਏ ਨੇ ਸਾਰੇ, ਮੈਂ ਕਿਹਾ ਚਲੋ ਬੈਠੋ ਹੁਣ ਤਹਾਨੂੰ ਰੋਟੀ ਖੁਵਾ ਦ ਅੱਗੇ ਹੀ ਲੇਟ- ਹੋ ਗਿਆ, ਨਹੀਂ ਤੇ ਆਪਾਂ ਨੌ ਵਜੇ ਤੱਕ ਖਾ ਲੈਂਨੇ ਆ।
ਅੱਛਾ- ਅੱਛਾ ਹੋਰ ਕੀ ਬਣਾ ਲਿਆ?
ਅਹ ਮੈਂ ਬਣਾਇਆ ਸੀ ਅੱਜ, ਕੀ ਕਹਿੰਦੇ ਦਾਲ ਬਣਾਈ ਸੀ ਨਾਲ, ਪਨੀਰ ਬਣਾ ਲਿਆ ਸੀ, ਹਾਂਜੀ। ਹੋਰ ਤੁਸੀਂ ਦੱਸੋ, ਸਭ ਵਧੀਆ?
ਹਾਂਜੀ- ਹਾਂਜੀ।
ਅੱਛਾ ਮੈਂ, ਮੈਂ ਭੈਣ ਜੀ ਮੈਂ ਸੋਚ ਰਹੀ ਸੀਗੀ। ਕਿ ਨਾ ਮੈਂ ਕੋਰਸ ਕਰਨਾ ਸੀ।
ਅੱਛਾ- ਅੱਛਾ ਕਿਹੜਾ ਕੋਰਸ ਕਰਨਾ ਏ?
ਸਿਲਾਈ ਦਾ ਹੀ ਮੈਂ ਕਰਨਾ, ਮੈਂ ਸੋਚ ਰਹੀ ਸੀ ਕਿ ਬਈ ਮੇਰੀ ਨਾ ਥੋੜੀ- ਆਏ ਬਣ ਜਾਏਗੀ, ਕਿਉਂਕਿ ਹੁਣ ਮੈਂ ਕੁਛ ਕੰਮ ਕੁਮ ਤੇ ਕਰਦੀ ਨੀ ਹੈਗੀਆਂ। ਠੀਕ ਹੈ, ਤੇ ਫੇਰ ਮੈਂ- ਸੋਚ ਰੀ ਸੀ, ਕਿ ਸਿਲਾਈ ਦਾ ਕੋਰਸ ਕਰ ਲੈਂਨੀ ਆਂ। ਤੇ ਫਿਰ ਮੈਂ ਕੁਛ ਨਾਲੋਂ ਨਾਲ ਸੀਖ ਲਾਂਗੀ, ਤੇ ਫਿਰ ਬਾਅਦ ਚੋਂ ਮੈਂ ਅਪਣਾ ਕੰਮ ਵੀ ਖੋਲ ਸਕਦੀ ਆਂ ਹਨਾ, ਤੇ ਥੋੜ੍ਹੀ ਮੇਰੀ ਆਏ ਹੋਏ ਬਣ ਜਾਏਗੀ। ਤੁਸੀਂ ਕੀ ਕੈਂਦੇ, ਹੋ ਤੁਸੀਂ ਕਰਨਾ।
ਹਾਂਜੀ ਸਾਡੇ ਏਧਰ ਹੈ ਲਾਗੇ, ਲਾਗੇ ਹੀ ਹੈਗਾ ਸਾਡੇ ਏਦਰ ਨਾ। ਹਾਂਜੀ-ਹਾਂਜੀ, ਓਤੇ ਨਾ ਓਵੇ ਸਰਕਾਰੀਐ।
ਸਰਕਾਰੀ ਅੱਛਾ, ਤੇ ਫੇਰ ਪੈਸੇ-ਪੂਸੇ ਵੀ ਉਹ ਸਹੀ ਲੈਂਦੇ ਹੋਨੇ ਹਨਾਂ।
ਹਾਂਜੀ ਹਾਂ, ਜੇੜੇ ਪ੍ਰਾਈਵੇਟ ਹੁੰਦੇ ਨਾ ਓਦੇ ਤੋਂ ਘੱਟ ਹੀ ਲੈਂਦੇ ਆ ਕਾਫੀ ਘੱਟ ਫੀਸ ਹੁੰਦੀ ਐ।
ਅੱਛਾ। ਅੱਛਾ ਜੀ-ਅੱਛਾ ਜੀ, ਘੱਟ ਪੈਸੇ ਲੈਂਦੇ ਹੋਣੇ ਤੁਆਡੇ ਤੋਂ। ਹੈਨਾ, ਤੇ ਫੇਰ ਤੁਸੀਂ ਮੇਰੀ ਗੱਲ ਕਰਾ ਦੋਗੇ, ਭੈਣ ਜੀ ਓਨਾਂ ਨਾਲ ਕਿਉਂਕਿ ਨਾ ਫਿਰ ਮੈਂ ਸੋਚ ਰਹੀ ਸੀ ਕਿ ਮੈਂ ਹੁਨ ਸਵੇਰੇ ਬੱਚੇ ਤੇ ਸਕੂਲ ਚਲੇ ਜਾਂਨੇ ਆਂ, ਤੇ ਐ ਵੀ ਕੰਮ ਤੇ ਚਲੇ ਜਾਂਨੇ ਆ। ਤੇ ਮੈਂ ਕੱਲੀ ਘਰ ਫਿਰ ਨਾ ਬੜੀ ਬੋਰ ਜੀ ਹੋ ਜਾਂਨੀ ਹਾਂ, ਤੇ ਫਿਰ ਮੈਂ ਸੋਚ ਰਹੀ ਸੀ ਕਿ ਮੈਂ ਕੁਛ ਕੰਮ ਕਰਲਾਂ, ਮੇਰਾ ਥੋੜਾ ਜੇਆ ਨਾ ਸਮੇਂ ਵੀ ਨਿਕਲ ਜੇਗਾ, ਨਈਂ ਤੇ ਕੱਲੇ ਰੈ-ਰੈ ਕੇ ਫੇਰ ਮੈਂ ਵੀ ਪਰੇਸ਼ਾਨ ਜੀ। ਜਾਨੀਆਂ।
ਅੱਛਾ-ਅੱਛਾ, ਕੋਈ ਨੀ ਕੋਈ ਨੀ। ਹਾਂ ਸਾਡੇ ਲਾਗੇ ਈਐ, ਕੋਈ ਨੀ। ਆਪਾਂ ਸਵੇਰੇ ਜਾ ਕੇ ਨਾ, ਵੈਸੇ ਸਾਡੇ ਨਾਲ ਦੀ ਗੁਆਂਢੀਆਂ ਦੀ ਕੁੜੀ ਜਾਂਦੀ ਐ।
ਅੱਛਾ ਜੀ।
ਤੇ ਓ ਜਾਂਦੀ ਐ ਸਵੇਰੇ, ਗਿਆਰਾਂ ਕੁ ਵਜੇ।
ਅੱਛਾ ਕਿੰਨੇ ਘੰਟੇ ਸਿਖਾਂਦੇ ਨੇ ਸਿਲਾਈ ਫੇਰ ਓਥੇ?
ਓ ਸਿਖਾਂਦੇ ਦੋ ਘੰਟੇ
ਦੋ ਘੰਟੇ, ਦੋ ਘੰਟੇ ਚ ਫਿਰ ਮਤਲਬ ਸਾਰਾ ਸਮਝ ਆ ਜਾਂਦਾ ਓਨਾਂ ਨੂੰ?
ਹਾਂ, ਹਾਂ ਕਰ ਲੈਂਦੇ ਆ ਓਤੇ ਮਤਲਬ ਖਾਂਦੇ ਥੋੜਾ-ਥੋੜਾ ਸੀਖਾਂਦੇ ਆ।
ਅੱਛਾ-ਅੱਛਾ ਚਲੋ ਠੀਕੈ ਚਲੋ ਦੋ ਘੰਟੇ ਵੀ ਠੀਕ ਹੀ ਹੈਗੇ ਨੇ ਮੈਂ ਵੀ ਸੋਚ ਰੀ ਸੀਗੀ ਫੇਰ ਚੱਲ ਚੱਲਾਂਗੀ ਤੁਸੀਂ ਤੁਸੀਂ ਕਰਨਾ ਓਨੂੰ ਤੁਸੀਂ ਵੀ ਜਾਓਗੇ ਨਾਲ?
ਹਾਂਜੀ-ਹਾਂਜੀ ਕੋਈ ਨੀ ਮੈਂ ਵੀ ਚੱਲ ਲਾਂਗੀ। ਮੈਂ ਵੀ ਦੇਖ ਲਾਂਗੀ ਅਗਰ ਮੈਨੂੰ ਵੀ ਕਰਨਾ ਹੋਇਆ ਤੇ ਮੈਂ ਕਰ ਲਾਂਗੀ।
ਹਾਂਜੀ, ਕਿਉਂਕਿ ਤੁਸੀਂ ਵੀ ਮੈਂ ਦੇਖੇਆ ਨਾ ਤੁਸੀ ਵੀ ਤੇ ਸ਼ਾਮ ਮਤਲਬ ਕਿ ਜਦੋਂ ਬੱਚੇ ਚੱਲ ਜਾਂਦੇ ਨੇ ਤੁਸੀਂ ਵੀ ਸਵੇਰੇ ਵੇਲੇ ਈ ਹੁੰਦੇਓ ਘਰ ਚ ਮੈਂ ਕਿਹਾ ਫੇਰ ਓਦੋ ਆਪਾਂ ਦੋਨੋ ਭੈਣਾਂ ਚੱਲਾਂਗੇ ਸਾਡੇ ਦੋਨੋ ਦਾ ਟਾਈਮ ਵੀ ਨ ਨਿਕਲ ਜੇਗਾ ਨਾਲੇ, ਆਪਾਂ ਕੁਛ ਸਿੱਖ ਵੀ ਲਾਂਗੇ, ਹਨਾ।
ਹਾਂਜੀ-ਹਾਂਜੀ।
ਕਿਉਂਕਿ ਦੇਖੋ ਅਪਨੇ ਹੱਥ ਦਾ ਕੰਮ ਆਣਾ ਬੜਾ ਜਰੂਰੀ ਐ ਅੱਜ ਦੇ ਟਾਈਮ ਤੇ ਹਨਾ, ਕੁਛ ਨੀ ਪਤਾ ਕਦੋਂ ਲੋੜ ਪੈਜੇ।
ਫੀਸ ਘੱਟ ਈਐ। ਹੋਣੀ ਐ ਦੋ ਸੌ, ਦੋ ਸੌ ਢਾਈ ਸੌ ਹੋਣੀਐ ਸ਼ੈਦ। ਯਾਂ ਇਸ ਤੋਂ ਵੀ ਘੱਟ ਹੋਣੀ ਐ। ਮੈਂ ਤੇ ਅੰਦਾਜ਼ਾ ਲਾਂਦੀ ਹੋਣੀਆਂ।
ਮੀਨੇ ਦੇ ਹਿਸਾਬ ਨਾਲ ਲੈਂਦੇ ਹੋਣੇ ਨਾ ਓ ਫੀਸ ਕੋਈ ਹਫਤੇ ਵਾਲੇ ਹਿਸਾਬ ਤੇ ਨਈਂ ਐਨਾ?
ਮੀਨੇ ਦੇ ਸਾਬ ਨਾਲ।
ਅੱਛਾ ਜੀ, ਮੀਨੇ ਚ ਹਾਂ ਮੀਨੇ ਲਈਈ ਠੀਕੈ, ਕਿਉਂਕਿ ਸਾਡੇ ਐਦਰ ਨਾ ਇੱਕ ਹੋਰ ਹੈਗੀ ਕੁੜੀ ਓਤੇ ਹ ਤੇ ਦੇ ਸਾਬ ਨਾਲ ਲੈਂਦੀਐ, ਹਫਤੇ ਦਾ ਮਤਲਬ ਇੱਕ ਹਫਤੇ ਦਾ ਓ ਲੈਂਦੀ ਹੈਗੀ ਸੌ ਰੁਪਏ ਮੈ ਕਿਹਾ ਹਫ਼ਤੇ ਦੇ ਹਿਸਾਬ ਨਾਲ ਤੇ ਤੁਸੀਂ ਪੈਜੀ, ਤੁਸੀ ਬਹੁਤ ਜ਼ਿਆਦਾ ਮਹਿੰਗਾ ਘਰ
ਹਾਂਜੀ
ਹਨਾ ਹਫਸਤੇ ਦੇ ਹਿਸਾਬ ਨਾਲ ਤੇ ਮੈਨੂੰ ਬਿਲਕੁਲ ਵਧੀਆ ਨੀ ਲੱਗਿਆ ਮੈਂ ਕਿਹਾ ਭੈਣ ਜੀ ਤੁਸੀ ਮਹੀਨੇ ਦਾ ਕੁਛ ਬੰਨੋ ਚਲੋ ਮਹੀਨੇ ਦਾ ਤੁਸੀਂ ਤਿੰਨ ਸੌ ਰੁਪਏ ਵੀ ਅਗਰ ਕਹੋਗੇ ਤੇ ਠੀਕ ਹੈ, ਪਰ ਹਫ਼ਤੇ ਦੇ ਹਿਸਾਬ ਨਾਲ ਤੇ ਤੁਸੀਂ ਦੇਖੋ ਮੈਨੂੰ ਬਹੁਤ ਮਹਿੰਗਾ ਪੈ ਜਾਣਾ ਉਹ ਨਾ ਕੁਝ ਪਤਾ ਕੀ ਏ ਉਹਦੇ ਚ ਬੜੀ ਥੋੜ੍ਹੀ ਭੈਜੀ ਅਕੜ ਵੀ ਹੈਗੀ ਕਿਉਂਕਿ ਉਹਨੇ ਨਾ ਸਿਲਾਈ ਪਤਾ ਨੀ ਕੋਈ ਵੱਡਾ ਹੈਗਾ ਕੋਈ ਬੰਦਾ, ਉਹ ਬੜਾ ਮਸ਼ਹੂਰ ਹੈਗਾ ਉਹਦੇ ਤੋਂ ਸਿਲਾਈ ਸਿੱਖੀ ਆ ਉਹਨੇ ਤੇ ਥੋੜਾ ਮਾੜਾ ਮੋਟਾ ਮੈਨੂੰ ਲੱਗਦਾ ਉਹਦੇ ਅੰਦਰ ਨਾ ਘਮੰਡ ਜਿਆ ਵੀ ਆ ਗਿਆ ਤਾਂ ਕਰਕੇ ਉਹ
ਅੱਛਾ -ਅੱਛਾ
ਹਾਂਜੀ ਤੁਸੀਂ ਜਿਹੜਾ ਸਰਕਾਰੀ ਦੱਸ ਰਹੇ ਹੋ ਮੈਨੂੰ ਵਧੀਆ ਲਗਾ
ਹਾਂ ਉਥੇ ਨਾ ਮਤਲਬ ਇਕ ਤੇ ਤੁਹਾਨੂੰ ਚੰਗੇ ਤਰੀਕੇ ਨਾਲ ਸਿਖਾਉਣਗੇ
ਹਾ
ਜੋ ਤੁਹਾਨੂੰ ਨਹੀਂ ਆਉਂਦਾ ਨਾ ਸਟਾਰਟਿੰਗ ਮਤਲਬ ਸ਼ੁਰੂਆਤੀ ਸਿਖਾਉਣਗੇ ਤੁਹਾਨੂੰ ਸ਼ੁਰੂ ਤੋਂ ਚੰਗੀ ਤਰਾਂ ਜਿਵੇ ਤਰਪਾਈ ਹੋ ਗਈ, ਕਢਾਈ ਹੋ ਗਈ, ਚਾਕ ਬਣਾਉਣੇ ਹੁੰਦੇ ਹੈ ਕੱਟਣ ਲਾਣਾ, ਹਨਾ ਇਹ ਸਭ ਤੁਹਾਨੂੰ ਹੋਰ ਜਿਵੇਂ ਕਛਹਿਰਾ ਵਗੈਰਾ ਬਣਾਉਣਾ ਹੁੰਦਾ ਹੈ ਉਹ ਸਿਖਾਉਣਗੇ ਤੁਹਾਨੂੰ ਪਹਿਲੇ ਹਾਂ ਬੱਚਿਆਂ ਦੀ, ਪੈਨ ਟੀ ਵਗੈਰਾ ਕੁਛ ਬਣਾਉਣੀ ਹੁੰਦੀ ਹੈ ਉਹ ਪਹਿਲੇ ਉਹ ਸਿਖਾਉਣਗੇ ਤੁਹਾਨੂੰ, ਤੁਹਾਨੂੰ ਉਹ ਚ ਤੁਸੀ ਚੰਗੀ ਗੀ ਤਰ੍ਹਾਂ ਹੋ ਜੋ ਗੇ ਨ ਮੈਂ ਚੰਗੀ ਆ ਜਾਗੀ, ਫਿਰ ਤੁਹਾਨੂੰ ਅੱਗੇ ਕੰਮ ਮਤਲਬ ਜਿਵੇਂ ਕਮੀਜ਼ ਕਟਣਾ ਹਾਂ ਫਿਰ ਸਾਰਾ
ਠੀਕ ਆ ਜੀ ਠੀਕ ਹੈ ਬਹੁਤ ਵਧੀਆ ਮੈਨੂੰ ਮਾੜਾ ਮੋਟਾ ਤੇ ਦੇਖੋ ਥੋੜਾ ਬਹੁਤਾ ਤੁਰਪਾਈ ਤੇ ਮੈ ਕਰ ਲੈਂਦੀ ਹਾਂ ਕਿਉਂਕਿ ਮੈਂ ਪਹਿਲੇ ਨਾ, ਮੇਰੇ ਕੋਲ ਕੰਮ ਵੀ ਆਉਂਦਾ ਸੀਗਾ ਸਾਡੇ ਇੱਧਰ ਨਾ ਇੱਕ ਇੱਕ ਦਰਜੀ ਹੈਗਾ ਉਹ ਮੈਨੂੰ ਤਰਪਾਈ ਦਾ ਕੰਮ ਦੇ ਦਿੰਦਾ ਸੀ, ਤੇ ਮੈਂ ਥੋੜੀ ਮਾੜੀ ਮੋਟੀ ਤਰਪਾਈ ਤੇ ਕਰ ਪਰ ਜਿਹੜੇ ਮਤਲਬ ਕਿ ਸੂਟ ਵਗੈਰਾ ਸਿਲਣੇ ਹੈ ਤੇ ਫਰੋਕਾ- ਫਰੂਕਾ ਬਣਾਨੀ, ਕਛਹਿਰੇ ਕਛੂਰੇ ਜਿਹੜੇ ਕਹਿ ਰਹੇ ਓ ਉਹ ਮੈਂ ਸਿੱਖਣਾ ਮੈਂ ਕਿਹਾ ਕਿ ਚਲੋ ਜਿਹੜਾ ਆਪਣੇ ਘਰ ਦਾ ਹੁੰਦਾ ਬੰਦਾ ਉਹ ਤੇ ਘੱਟੋ-ਘੱਟ ਸੀਲ ਹੀ ਲਏਗਾ ਨਾ ਕਿਸੇ ਹੋਰ ਦਾ ਨਾਂ ਸੀਲੇ ਤੇ ਹਨਾ
ਹਾਂਜੀ
ਆਪਣਾ ਤਾਂ ਬੰਦਾ ਕਰ ਹੀ ਸਕਦਾ ਨਾ ਤੇ ਸਾਨੂੰ ਬਾਹਰੋ ਤੇ ਨੀ ਕਰਵਾਉਣਾ ਪੈਣਾ ਕਿਉਂਕਿ ਤੁਹਾਨੂੰ ਪਤਾ ਅੱਜ-ਕੱਲ ਸਿਲਾਈਆਂ ਮਹਿੰਗੀਆਂ ਹੋ ਗਈਆਂ ਨੇ
ਭੈਣ ਜੀ ਪੁੱਛੋ ਨਾ ਇੰਨੀਆ ਮਹਿੰਗੀਆ ਸਿਲਾਈਆ ਨੇ, ਬਹੁਤ ਹੀ ਮਹਿੰਗੀਆ ਮੈਂ ਤੇ ਖੁਦ ਆਪਨੀ ਜਠਾਣੀ ਦੀ ਕੁੜੀ ਸੀਦੀ ਐ ਤੇ ਮੈਂ ਤੇ ਉਦੇ ਕੋ ਈ ਸੁਵਾ ਲੈਣੀ ਆ ਜੀ
ਹਾਂ ਉਹ ਤੁਹਾਨੂੰ ਠੀਕ ਲਾ ਦਿੰਦੀ ਹੋਣੀ ਰੇਟ ਹੈਨਾ
ਹਾਂਜੀ -ਹਾਂਜੀ, ਆਪਣੇ ਘਰ ਦੀ ਗੱਲ ਏ ਜੀ ਉਹਨੂੰ ਕੱਪੜਾ-ਕੁਪੜਾ ਜੋ ਲੈਸਾਂ-ਲੂਸਾਂ ਲੱਗਣੀਆਂ ਹੁੰਦੀਆਂ ਉਹ ਲਿਆ ਦਿੰਨੇ ਆ ਤੇ ਉਹ ਫਿਰ ਬਣਾ ਦਿੰਦੀ ਏ, ਆਪਣੇ-ਆਪ ਵਧੀਆ ਬਣਾ ਦਿੰਦੀ ਐ
ਠੀਕ ਆ ਠੀਕ ਆ ਵਧੀਆ ਜੀ ਵਧੀਆ ਜੀ, ਤੇ ਫਿਰ ਮੈਂ ਕੀ ਕਹਿ ਰਹੀ ਸੀ ਕਿ ਮੈਂ ਕੀ ਕਹਿ ਰਹੀ ਸੀਗੀ ਕਿ ਅ ਜਿਹੜੀ ਉਹ ਹੈ ਸਿੰਪਲ-ਸੂਟ, ਸਿੰਪਲ-ਸੂਟ ਦੇ ਕਿੰਨੇ ਪੈਸੇ ਲੈਂਦੀ ਐ ਤੁਹਾਡੀ ਜਠਾਣੀ ਜੇਠਾਣੀ ਕਿਉਂਕਿ ਮੈਂ ਨਾ ਇੱਕ ਸੂਟ ਸਵਾਉਣਾ ਸੀਗਾ ਮੇਰਾ ਪਿਆ ਹੋਇਆ
ਅੱਛਾ-ਅੱਛਾ, ਉਹ ਲੈਂਦੇ ਐ ਦੋ ਸੌ ਲੈਂਦੇ ਆ ਦੋ ਸੌ-ਢਾਈ ਸੌ।
ਅੱਛਾ ਸਿੰਪ ਲ ਸੂਟ ਦੇ।
ਹਾਂਜੀ, ਸਿੰਪਲ ਸੂਟ ਦੇ।
ਠੀਕ ਆ ਜੀ ਠੀਕ ਆ, ਸਿੰਪਲ-ਸੂਟ ਦੇ ਤੇ ਠੀਕ ਨੇ ਦੋ ਸੌ-ਢਾਈ ਸੌ ਰੁਪਏ ਫੇਰ ਮੈਂ ਮਿਲ ਜਾਣਗੇ ਉਹ ਮੈਨੂੰ ਸਵੇਰੇ ਮੈਂ ਸਵੇਰੇ ਆਵਾਂ ਤੇ ਮਿਲ ਜਾਣਗੇ ਓ ਮੈਨੂੰ।
ਹਾਂ ਸਵੇਰੇ ਅਸੀਂ ਜਾਵਾਂਗੇ ਨਾ ਉਧਰ ਗੱਲ ਕਰਨ ਕੋਰਸ ਬਾਰੇ ਤੇ ਫੇਰ ਆਦੇ ਤੱਕਰ ਗੱਲ ਕਰ ਲਾਂਗੇ।
ਠੀਕ ਆ, ਹਾਂ ਤੁਹਾਡਾ ਘਰ ਵੀ ਵਿੱਚ ਈ ਪੈਂਦਾ ਇੱਕ ਕੰਮ ਕਰਨਾ ਜਿਹੜਾ ਉਹ ਕੋਰਸ ਵਾਲਾ ਉਹ ਕਿੱਥੇ ਐ ਤੁਸੀਂ ਮੈਨੂੰ ਦੱਸ ਦੋ ਅੱਧੇ ਰਸਤੇ ਮੈਂ ਆ ਜਾਗੀ ਅੱਧੇ ਰਸਤੇ ਤੁਸੀਂ ਆ ਜਾਣਾ, ਫੇਰ ਮੈਂ ਤੁਹਾਡੇ ਨਾਲ ਤੁਹਾਡੇ ਘਰ ਚੱਲਲਾਗੀ ਜਿ
ਐ ਨੀ ਐ ਸਾਡੀ ਇਧਰੋਂ ਗਲੀ ਜਾਂਦੀ ਐ ਸਿੱਧੀ ਰੋਡ ਤੇ।
ਹਾਂਜੀ-ਹਾਂਜੀ।
ਓ ਖੱਬੇ ਵੱਲ ਮੁੜੋਗੇ ਨਾ ਖੱਬੇ ਪਾਸੇ ਮੁੜੋਗੇ, ਖੱਬੇ ਪਾਸੇ ਤੇ ਸਿੱਧਾ ਜਾ ਕੇ ਸੱਜੇ ਨੂੰ ਹੋਣਾ ਬਸ।
ਅੱਛਾ ਜੀ ਐਹ ਤੇ ਨੇੜੇ ਈ ਐ ਸਾਡੇ ਫੇਰ ਨੇੜੇ ਈ ਐ।
ਏ।
ਹੈਨਾ ਜੀ।
ਜ਼ਿਆਦਾ ਦੂਰ ਨੀ ਐ ਜੀ। ਕੋਲ ਈ ਐ ਫੇਰ, ਗਰਮੀ ਵੀ ਐ ਕੱਲ ਨੂੰ ਅਸੀਂ ਅਗਰ ਜਾਣਾ ਹੋਇਆ। ਤੇ ਕੋਈ ਤਾਂ ਪਾਇਆ ਹੁੰਦਾ ਥੋੜੀ
ਹਾਂਜੀ-ਹਾਂਜੀ ਹਾਂ ਮੈਨੂੰ ਨਾ ਨੇੜੇ ਦਾ ਈ ਵਾਰਾਂ ਖਾਏਗਾ, ਕਿਉਂਕਿ ਦੇਖੋ ਫਿਰ ਕਦੀ ਪਤਾ ਲੱਗ ਤੇ ਇੱਕਦਮ ਮੈਂ ਸਵੇਰੇ ਗਈ ਹੋਈ ਆ। ਪਿੱਛੋਂ ਦੀ ਮੰਨ ਲ‌ਓ ਤਾਨੂੰ ਦੁਪਹਿਰ ਵੀ ਹੋ ਗਈ, ਆਦੇ- ਆਦੇ ਅਗਰ ਪਿੱਛੋਂ ਦੀ ਬੱਚੇ ਵੀ ਆ ਗਏ ਤੇ ਘੱਟੋ-ਘੱਟ ਇਹ ਮੈਨੂੰ ਬੁਲਾ ਤੇ ਸਕਦੇ ਐ ਨਾ।
ਹਾਂਜੀ-ਹਾਂਜੀ ਹਾਂਜੀ।
ਤੇ ਫੇਰ ਚੱਲਦੇ ਆ ਆਪਾਂ, ਕਦੋਂ ਜਾਣਾ ਕੱਲ ਈ ਚੱਲੋਗੇ ਕਿ ਐਤਵਾਰ ਨੂੰ ਹੋ ਤੁਸੀਂ ਫ੍ਰਰੀ?
ਕੱਲ ਨੂੰ ਸੰਡ--ਐਤਵਾਰ ਐ।
ਅੱਛਾ, ਕੱਲ ਐਤਵਾਰ ਏ? ਹਾਏ ਮੈਂ ਤੇ ਭੁਲੀ ਈ ਗਈ ਸੀ, ਦੇਖੋ ਏਨਾ ਕੰਮ ਕਾਜ ਹੁੰਦਾ ਨਾ ਭੈਣਜੀ ਯਾਦ ਈ ਨੀ ਰਹਿੰਦਾ, ਬੱਚਿਆਂ ਦੇ ਨਾਲ ਨਾਲ ਆ ਕੇ ਘੱਰ ਦੇ ਕੰਮ ਕਾਜ ਚ ਪਤਾ ਈ ਨੀ ਲੱਗਦਾ ਕੱਲ ਐਤਵਾਰ ਵੀ ਹੈਗਾ। ਮੈਂ ਤੇ ਮਨ ਮੈਂ ਤੇ ਸੋਚ ਰੀ ਸੀਗੀ ਸ਼ਨੀਵਾਰ ਹੈਗਾ ਕੱਲ। ਚਲੋ, ਤੁਸੀਂ ਵਧੀਆ ਮੈਨੂੰ ਯਾਦ ਕਰਾਇਆ ਕੱਲ ਐਤਵਾਰ ਐ‌। ਠੀਕ ਆ ਠੀਕ ਆ ਫੇਰ ਚੱਲਦੇ ਆ ਅਪਾਂ ਦੋਨੋ ਠੀਕ ਆ। ਕੱਲ ਚੱਲਦੇ ਆਂ, ਕਿੰਨੇ ਵਜੇ ਚੱਲੋਗੇ ਫੇਰ? ਟਾਈਮ ਦੱਸ ਦੇਓ ਮੈਨੂੰ।
ਬਸ ਟਾਇਮ ਅਸੀਂ ਚਲਾਂਗੇ ਅਹ ਗਿਆਰਾਂ ਵਜੇ ਮੈਨੂੰ ਲੱਗਦਾ ਓਨਾਂ ਦੇ ਕੱਲ ਤੇ ਛੈਦ ਛੁੱਟੀ ਹੋਣੀ ਏ ਸੰਡੇ ਦੀ।
ਕੱਲ ਛੁੱਟੀ ਹੋਣੀ ਏ ਓਹਨਾਂ ਨੂੰ ਸੰਡੇ ਨੂੰ ਤੇ ਮੈਂ ਕੈੰਦੀ ਓਨਾਂ ਨੂੰ ਖੁਲਣਾ ਚਾਈਦਾ, ਵਧੀਆ ਐ ਕਿਉਂਕਿ ਜਨਾਨੀਆਂ ਜਿਆਦਾ ਤੋਂ ਜਿਆਦਾ ਆਏ ਸਕਦੀ ਐ। ਸੰਡੇ ਨੂੰ ਸਾਡੇ ਬੱਚਿਆਂ ਦੀ ਛੁੱਟੀ ਹੁੰਦੀ ਐ, ਤੇ ਫਿਰ ਅਪ ਆਪਾਂ ਵਿਹਲੇ ਹੁੰਨੇ ਆਂ, ਐਹ ਗੱਲ ਵੀ ਕਰ ਲੋ ਤੁਸੀਂ ਕਿ ਸੰਡੇ ਨੂੰ ਓਹ ਬੁਲਾ ਲੇ ਸਾਨੂੰ।
ਹਾਂ, ਚਲੋ
ਚਲੋ ਓ ਤੇ ਜਾ ਕੇ ਈ ਬੰਨੇਗਾ, ਜਾ ਕੇ ਈ ਗੱਲ ਹੋਏਗੀ ਮੇਰੇ ਸਾਬ ਨਾਲ। ਸੋਮਵਾਰ ਨੂੰ ਚੱਲਣਾ, ਠੀਕ ਆ ਚਲੋ ਫਿਰ ਸੋਮਵਾਰ ਨੂੰ ਚੱਲ ਲੇਨੇ ਆ ਸਾਂ ਠੀਕ ਆ ਭੈਣ ਜੀ ਸੋਮਵਾਰ ਨੂੰ ਚੱਲਦੇ ਆਂ ਫੇਰ ਠੀਕ ਐ।
ਹਾਂ ਹਾਂ, ਠੀਕ ਐ ਹੋਰ
ਠੀਕ ਐ। ਹਾਂਜੀ ਹਾਂਜੀ, ਸਭ ਵਧੀਆ ਜੀ ਸਭ ਵਧੀਆ, ਭੈਣ ਜੀ ਬਸ ਮੈਂ ਵੀ ਹੁਣ ਰੋਟੀ ਬਣਾ ਰੀ ਸੀ ਮੈਂ ਸੋਚਿਆ ਨਾਲ ਨਾਲ ਤਾਡੇ ਨਾਲ ਗੱਲ ਕਰ ਲਾ।
ਹਾਂਜੀ, ਹਾਂਜੀ। ਕੋਈ ਨੀ ਜੀ, ਔਰ ਚਲੋ ਤੁਸੀਂ ਖਾਓ ਰੋਟੀ-ਰੂ
ਠੀਕ ਆ ਜੀ ਠੀਕ ਆ, ਫਿਰ ਕਰਦੀ ਆ ਬਾਦ ਚ ਗੱਲ ਸਤ ਸ੍ਰੀ ਕਾਲ ਜੀ। ਪਿਆਜ ਚੀਰੇ